ਕੌਣ ਸੋਨੂੰ, ਹਾਂਜੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਏ?
ਹਾਂਜੀ ਵਧੀਆ, ਤੁਸੀਂ ਸੁਣਾਓ?
ਬਸ ਹਾਂਜੀ ਮੈਂ ਵਧੀਆ, ਬਸ ਤੁਹਾਨੂੰ ਕਰਨ ਹੀ ਲੱਗੀ ਸੀ ਮੈਂ ਤਾਂ ਫੋਨ।
ਹਾਂਜੀ, ਹਾਂਜੀ ਮੈਂ ਓਹੀ ਇੰਤਜ਼ਾਰ ਹੀ ਕਰ ਰਹੀ ਸੀ ਮੈਂ ਕਿਹਾ ਬੜਾ ਚਿਰ ਹੋ ਗਿਆ ਆਇਆ ਨੀ
ਬਸ ਥੋੜਾ ਬਿਜੀ ਚੱਲਦੀ ਅਸੀਂ ਘਰ ਵਿੱਚ। ਲੱਗੀਆਂ ਨੀ ਚੱਕ ਦੇ ਪਤਾ ਨੀ ਕੌਣ ਹਾਂਜੀ
ਮੈਂ ਵੀ ਰਾਤੀ ਬਾਰਿਸ਼ ਹੋਈ ਨਾ ਬੜੀ, ਤੁਹਾਡੇ ਓਧਰ ਹੋਈ ਬਾਰਿਸ਼?
ਇੱਥੇ ਤਾਂ ਕੋਈ ਮੀਂਹ ਨੀ ਆਇਆ ਸਗੋਂ ਹੁਣ ਥੋੜਾ ਮੌਸਮ ਬਣਿਆ ਦਾ ਦੇਖੋ ਅੱਛਾ ਹੋ ਜੇ ਮੌਸਮ ਤੇ ਵਧੀਆ ਗੱਲ ਏ।
ਅੱਛਾ! ਹਾਂ, ਸਾਡੇ ਏਧਰ ਤੇ ਬਾਰਿਸ਼ ਹੋਈ ਏ ਸਵੇਰੇ ਵੀ ਬੜੀ ਬਾਰਿਸ਼ ਹੋਈਏ। ਫੇਰ ਓਹੀ ਨਾ ਓ ਸਾਰਾ ਨਾ ਹਾਂਜੀ ਤੇ ਬਸ ਓਹੀ ਲੱਗੇ ਏਸੀ। ਅ ਸਾਫ਼-ਸਫ਼ਾਈ ਕਰਨ ਓ ਫੇਰ ਡਸਟ ਆ ਜਾਂਦੀ ਐ ਨਾ ਸਾਰੀ ਤੇ ਓ ਫੇਰ ਮੈਂ ਓ ਸਫਾਈ-ਸਫੁਈ ਲੱਗੀ ਹੋਈ ਸੀ। ਮੈਂ ਯਾਦ ਹੀ ਕਰ ਰਹੀ ਸੀ ਤੁਹਾਨੂੰ, ਮੈਂ ਕਿਹਾ ਆਯਾ ਨੀ ਫੋਨ ਤੁਹਾਡਾ ਨਾਲ ਹੀ ਆ ਗਿਆ।
ਹ-ਹ, ਨਈ ਬਸ ਮੈਂ ਕੁੱਛ ਕਰਨਾ ਹੀ ਮੈਂ ਕੋਛ ਸਤਾਹ ਰੱਖੀ ਦੀ ਸੀ ਮੈਂ ਕਿਹਾ ਚਲੋ ਇੱਕੋ ਵਾਰੀ ਦੋ ਦਿਨ ਬਾਦ ਕਰ ਦਾ ਗੀ। ਸੰਡੇ ਨੂੰ ਅਗਲੇ ਹਫ਼ਤੇ ਥੋੜਾ ਪ੍ਰੋਗਰਾਮ ਕਰਦੇ ਪਏ ਸੀ ਗੁੜੀਆਂ ਦਾ ਬਡੇ ਸੀ। ਗੁੜੀਆਂ ਦਾ ਬਡੇ ਸੀ। ਪੰਜ ਸਾਲ ਜੀ ਪੰਜ ਸਾਲ ਦੀ ਨੇ ਹੋ ਜਾਣਾ। ਤੇ ਬਸ ਹਾਂਜੀ, ਤੁਹਾਨੂੰ-ਤੁਹਾਨੂੰ ਵੀ-ਤੁਹਾਨੂੰ ਵੀ, ਤੁਹਾਨੂੰ ਵੀ।
ਬੜੀ ਖੁਸ਼ੀ ਦੀ ਗੱਲ ਏ, ਅੱਛਾ!
ਸਾਲ ਦਾ ਹੋ ਜਨਾ ਤੇ ਹੁਣ ਥੋੜਾ ਦੇਖੋ ਘਰ ਦੇ ਸੋਚ ਰਹੇ ਆ ਪਾਠ ਤਾਂ ਕਰਾਣਾ ਹੀ ਕਰਾਣਾ ਆ ਫੇਰ ਸੋਚ ਰਹੇ ਸੀ ਚਲੋ ਪਾਠ ਕਰਾ ਆਪਾਂ ਆ ਹੀ ਰਹੇ ਐ ਗੈਸਟ ਤੇ ਇੱਕੋ ਵਾਰ ਰੋਟੀ ਵਗੈਰਾ ਵੀ ਕਰ ਤੈਨੇ ਵਧੀਆ ਹਾਂਜੀ ‌। ਹਨਾ ਲੱਗਦੇ ਮੇਨ-ਮੇਨ ਗੈਸਟ ਦੀ, ਮੈਂ ਕਿਹਾ ਚਲੋ ਫੇਰ ਦੀਦੀ ਨੂੰ ਕਹਿ ਦੇਵਾ। ਹਾਂ, ਮੈਂ ਕਿਆ ਨਾਲੇ ਇੱਕੋ ਵਾਰੀ ਦੇਖੋ ਕੀਤਾ ਜੋ ਨੀ ਸਾਲ ਦਾ, ਦੋ ਸਾਲ ਦਾ ਮੈ ਕਿਆ ਚਲੋ ਪੰਜ ਸਾਲ ਦੀ ਹੋ ਜੇ ਥੋੜ੍ਹੀ ਸਮਝ ਵੀ ਆਏ।
ਹਾਂ, ਸਈ ਗੱਲ ਏ ਪਤਾ ਕੀ ਏ ਹਾਂ ਛੋਟਾ ਬੱਚਾ ਹੁੰਦਾ ਨਾ ਫਿਰ ਇੰਜੋਏਮੈਂਟ ਨੀ ਹੋ ਪਾਂਦੀ ਨਾ, ਬੱਚਾ ਕਰ ਕਰਦਾ ਇੰਜੋਏ ਉਹਨੂੰ ਸਮਝ ਤੇ ਹੁੰਦੀ ਨੀ ਹੈਗੀ ਔਰ ਖੁੱਦ ਵੀ ਅਸੀਂ ਪਰੇਸ਼ਾਨ ਹੁੰਨੇ ਆ ਬੱਚੇ ਨੂੰ ਸੰਭਾਲਣ ਇਚ ਇੰਜੋਏ ਨੀ ਹੋ ਪਾਂਦਾ ਐ ਸਈ ਕਰ ਰਹੇ ਹੋ ਤੁਸੀਂ। ਹੁਨ ਉਹ ਪੰਜ ਸਾਲ ਦੀ ਹੋ ਗਈ ਏ ਹੁਨ ਉਹਨੂੰ ਵੀ ਪਤਾ ਲੱਗੇਗਾ ਕਿ ਮੇਰਾ ਪ੍ਰੋ ਅੱਛਾ ਫੰਕਸ਼ਨ ਹੋਇਆ ਯਾਦ ਰੱਖੇਗੀ ਔਰ ਤੁਸੀਂ ਵੀ ਇੰਜੋਏ ਕਰ ਸਕਦੇ
ਹਾਂ, ਨਾਲੇ-ਨਾਲੇ ਪਤਾ ਕੀ ਸੋਚ ਮਤਲਬ ਬੋਲ ਮੰਨਿਆਦਾ ਸੀ ਨਾ ਕਿ ਪਾਠ ਕਰਾਗੇ ਜਦੋਂ ਉਹ ਹੋਏਗੀ। ਕੁੜੀ ਹੋਏਗੀ ਤੇ, ਤੇ ਬਸ ਹੁਨ ਦੇਖੋ ਹੁਨ ਕਰਵਾਨਾ ਹੀ ਏ। ਤੇ ਬਸ ਫੇਰ, ਹ-ਹ ਹਾਂਜੀ-ਹਾਂਜੀ। ਬਸ ਹੁਨ ਦੇਖੋ ਹੁਨ।
ਹਾਂਜੀ, ਅੱਛਾ ਕੇੜਾ ਪਾਠ ਕਰਵਾ ਰਹੇ ਹੋ ਤੁਸੀਂ?
ਪਾਠ ਦੇਖੋ ਪਹਿਲੇ ਸੋਚਦੀ ਪਈ ਸੀ ਕੀ ਸੁਖਮਈ ਸੈਬ ਦਾ ਕਰਾ ਲਈਏ। ਔ ਫੇਰ ਥੋੜਾ ਪਲੈਨ ਚੇਂਜ ਹੋ ਗਿਆ ਸੀਗਾ ਚਲੋ ਦੂਜਾ ਹੀ ਕਰਾਵਾ ਲੈਨੇ ਆ।
ਅੱਛਾ-ਅੱਛਾ ਏ ਤੁਸੀਂ ਅਖੰਡ ਪਾਠ ਕਰਾਓ, ਅੱਛਾ-ਅੱਛਾ।
ਕੁਝ ਘਰ ਦੀ ਰੈਨੋਵੇਸ਼ਨ ਵਗੈਰਾ ਵੀ ਕੀਤੀ ਸੀ ਨਾਲ ਤੇ ਮੈਂ ਕਿਹਾ ਚਲੋ ਇੱਕੋ ਵਾਰੀ ਲੱਗਦੇ ਹੱਥ ਪਾਠ ਹੋਜੇਗਾ।
ਸਈ ਕਹਿ ਰਹੇ ਔ ਨਈ ਬਿਲਕੁਲ ਠੀਕ ਕਹਿ ਰਹੇ ਔ ਅਨ ਖੰਡ ਪਾਠ ਸਈ ਰਏਗਾ। ਕਿਉਂਕਿ ਤੁਸੀਂ ਮਕਾਨ ਵੀ ਫੇਰ ਕੀਤਾ ਨਾ ਰੀਨੋਵੇਟ ਦੋਨੋ ਕੰਮ ਹਾਂਜੀ।
ਹਾਂ, ਫੇਰ ਨਾਲੇ ਗੁੜੀਆਂ ਦਾ ਵੀ ਮੈਂ ਕਿਹਾ ਗੁਡੀਆਂ ਤੇ ਫੇਰ ਬਸ ਐ ਮਤਲਬ ਅਗਲੇ ਮਈਨ ਦੀ ਜਵੇਂ ਅਗਲਾ ਹਫਤਾ ਹੀ ਚੜ ਗਿਆ ਅਗਲੇ ਮਈਨੇ ਦੀ ਅਹ ਪੰਜ-ਛੇ ਨੂੰ, ਪੰਜ ਨੂੰ ਪਾਠ ਰੱਖਨਾ। ਛੇ ਨੂੰ ਵਿੱਚ ਆਲਾ ਦਿਨ ਆ ਜੇਗਾ, ਮਦ ਹੋ ਜੇਗਾ ਤੇ
ਠੀਕ-ਠੀਕ।
ਸੱਤ ਨੂੰ ਭੋਗ ਪੈਣਾ ਵੇ, ਤੇ ਸੱਤ ਨੂੰ ਹੀ ਰਾਤੀ ਜਿਵੇਂ ਭੋਗ ਪਏਗਾ ਥੋੜ੍ਹਾ ਬੋਤਾ ਜਿਵੇਂ ਲੰਚ ਤਾਂ ਹੈ ਹੀ ਹੈ ਚਲੋ ਦੇਖੋ ਦੁਪਹਿਰੇ ਭੋਗ ਪੈਨਾ ਤੇ।
ਹਾਂਜੀ-ਹਾਂਜੀ, ਉਹ ਤੇ ਲੰਚ ਲੰਗਰ ਹੁੰਦਾ ਹਾਂਜੀ।
ਓ ਤੇ ਤਾ ਚਲੋ ਸਭ ਨੂੰ ਬੁਲਾਣਾ ਈ ਏ ਕਿਉਂਕਿ ਦੇਖੋ ਰੇਲਵੇ ਨਾਲੇ ਪਾਠ ਹੋ ਗਿਆ। ਤੇ ਜੇੜਾ ਰਾਤ ਦਾ ਫੰਕਸ਼ਨ ਰੱਖਿਆ ਉਹਦੇ ਤੇ ਸਾਰੇ ਮੇਨ-ਮੇਨ ਤੁਸੀਂ ਹੋ ਗੇ। ਹੋਰ ਬੰਦੇ ਹੋ ਗਏ ਹਨਾ ਤੇ ਉਹ ਰਾਤ ਦਾ ਫੇਰ ਅਸੀਂ ਹੋਟਲ ਇਚ ਰੱਖ ਤਾ ਸੀ ਛੋਟਾ ਜਾ। ਜੇ ਬੱਚੇ ਦੇ ਜਿਵੇ ਓਦੇ ਫਰੈਂਡਸ ਵਗੈਰਾ ਵੀ ਆ ਜਾਨਗੇ।
ਸਈ ਕੇ ਰਹੇ ਹੋ ਬਿਲਕੁਲ ਵਧੀਆ ਬੋਤ ਵਧੀਆ। ਪ੍ਰੋਗਰਾਮ ਹੋ ਜਾਣਾ ਤੁਹਾਡਾ ਫਿਰ ਤੇ ਹੋਟਲ ਚ ਸਈ ਰਹਿੰਦਾ ਹੈਗਾ ਵੇ ਇੰਜੋਏ ਵੀ ਕਰ ਲੈਂਦਾ ਬੰਦਾ।
ਘਰ ਥੋੜੀ ਜਗਾ ਘੱਟ ਸੀਗਾ ਮੈਂ ਕਿਆ ਚਲੋ ਭਾਵੇ ਹੈ ਤੇ ਹੈ ਜਗਾ ਮੈਂ ਕਿਹਾ ਫਿਰ ਮਤਲਬ ਬੜਾ ਉਹ ਜੇਗਾ। ਕੰਜਸਟਿਡ ਜਾ ਹੋ ਜੇਗਾ।
ਕੰਜਸਟਿਡ ਹੋ ਜਾਂਦਾ, ਸਫੋਕੇਸ਼ਨ ਹੋ ਜਾਂਦੀ ਏ ਇੰਜੋਏ ਨੀ ਹੋ
ਹਾਂ, ਮੈਂ ਉਹੀ ਮੈਂ ਕਿਆ ਚਲੋ ਬਾਰ ਨਾਲੇ ਕੋਈ ਟੈਂਸ਼ਨ ਨੀ ਆ ਬਾਰ ਘਰ ਸੋ ਸਮਾਨ ਚੁੱਕੋ ਆਪਣੇ ਐ ਕਰੋ। ਨਾਲੇ ਸਭ ਕੁਛ ਫੇਰ ਓਨਾਂ ਦਾ ਹੇਗਾ ਸੀ, ਹਾਂ ਕਿਉਂਕਿ ਏਇਯੋ ਗੱਲ ਹੋਈ ਸੀ ਨਾ। ਸਾਡੀ ਇੱਕ ਪਾਸੇ ਪੈਲੇ ਬੁਕਿੰਗ ਕੀਤੀ ਏ ਉਹ ਕਹਿੰਦੇ ਕਿ ਨਈ ਅਸੀਂ ਸਿਰਫ ਤੁਹਾਨੂੰ ਬੁੱਕ ਕਰ ਕਰਵਾਗੇ ਬਾਕੀ ਖਾਨਾ-ਪੀਨਾ ਸਭ ਤੁਹਾਡਾ ਹੋਏਗਾ। ਮੈਂ ਕਿਆ ਅਸੀਂ ਕਿਥੋ ਅਰੇਂਜ ਕਰੀਏ, ਫੇਰ ਪਲੇਟਿੰਗ ਸਿਸਟਮ ਵੀ ਕੇਂਦੇ ਅਸੀਂ ਦੇਵਾਂਗੇ ਨੀ। ਕੈੰਂਦੇ ਐ ਸਾਡੇ ਓਦੇ ਵਿੱਚ ਨੀ ਹੈਗਾ। ਫੇਰ ਦੂਜੇ ਤੇ ਓਦੇ ਤੇ ਗਿਆ ਓ ਕੈਂਦੇ ਚਲੋ ਪਲੇਟਿੰਗ ਸਿਸਟਮ ਦਾ ਦੇ ਦਾਂਗੇ, ਲੇਕਿਨ ਖਾਣ-ਪੀਣ ਦਾ ਵੀ ਦੇ ਦਾਂਗੇ ਚਲੋ ਲੇਕਿਨ ਵਿੱਚ ਕੁਛ-ਕੁਛ ਹੈਗੀ ਸੀ ਜੋ ਮੇਨਟੇਨੈਂਸ ਵਗੈਰਾ-ਵਗੈਰਾ ਚ' ਤੁਹਾਨੂੰ ਪਤਾ ਅਲੱਗ-ਅਲਗ ਰੂਲਜ ਹੁੰਦੇ ਨੇ, ਓਨਾਂ ਦੇ ਪਰ ਉੱਥੇ ਵੀ ਨੀ ਗੱਲ ਬਣੀ ਨੀ ਸਾਡੇ ਏਥੇ ਨੇੜੇ ਨਵੀਂ ਖੁੱਲੀ ਸੀ ਇੱਕ ਅਸੀਂ ਮੈ ਕਿਹਾ ਚਲੋ ਓ ਨੂੰ ਜਾ ਕੇ ਪੁੱਛ ਓਨਾਂ ਕੋਲ ਗਏ ਓ ਕੈਂਦੇ ਨਈਂ, ਸਾਡਾ ਤਾਂ ਸਭ ਕੁਛ ਵੇਚਣ ਨਾਲੇ ਇਪੈਕਟ ਤੇ ਸਾਡਾ ਕੋਈ ਜਾ ਓ ਵੀ ਨੀ ਅਸੀਂ ਸਭ ਕੁਛ, ਮਤਲਬ ਵੈਜੀਟੇਰੀਅਨ ਹੀ ਬਣਾਉਂਦੇ ਆ, ਮੈਂ ਕਿਆ ਏ ਤਾਂ ਬੋਤ ਅੱਛੀ ਗੱਲ ਹੈਗੀ ਆ। ਬਸ ਫਿਰ ਨਾਂ ਦਾ ਬੁੱਕ ਕਰਾ ਲਿਆ ਸੀ ਨਾਲੇ, ਇੱਕ ਤਾਂ ਨੇੜੇ ਵੇ ਘਰ ਤੇ ਕੋਈ ਟੈਨਸ਼ਨ ਨੀ। ਗੱਡੀਆਂ-ਗੁੱਡੀਆਂ ਤੇ ਜਾਣਾ ਬਿਲਕੁਲ ਗਲੀ ਚ' ਹੈਗਾ। ਕਿਓਕੇ ਫੇਰ ਪਤਾ ਹੈ ਗੈਸਟ ਘਰ ਗੈਸਟ ਘਰ ਆਏ ਹੁੰਦੇ ਨੇ ਫੇਰ ਐ ਦਿੱਕਤ ਹੁੰਦੀ ਉਨ੍ਹਾ ਨੂੰ ਲਿ਼ਜਾਣਾ ਹਨਾ।
ਲੈ ਕੇ ਜਾਣ ਦੀ ਵੀ ਦਿੱਕਤ ਏ ਸਹੀ ਕੈ ਰਹੇ ਓ, ਫੇਰ ਗੱਡੀਆਂ ਵੀ ਚਾਈਦੀਆਂ।
ਹਾਂ, ਬਿਲਕੁਲ, ਵੈਸੇ ਹੁਣ ਤਾਂ ਬਿਲਕੁਲ ਘਰ ਦੇ ਸਾਮਣੇ। ਵੀ ਹਾਂ, ਅਗਰ ਕੋਈ ਕੇਕ ਵਗੈਰਾ ਲਗਾਣਾ ਮਤਲਬ ਬਿਲਕੁਲ ਸਾਮਣੇ ਈ ਏ ਘਰਦੇ ਐ
ਹਾਂ, ਐ ਤੇ ਬੋਤ ਆਸਾਨੀ ਹੋ ਜੇਗੀ ਤੁਆਨੂੰ ਨੇੜੇ ਐ ਨਾ, ਬੋਤ ਆਸਾਨੀ ਹੋ ਜੇਗੀ ਤੁਆਨੂੰ ਟਾਈਮ ਦੀ ਵੀ ਬੱਚਤ। ਬੱਚਤ ਹੋ ਜਾਏਗੀ, ਤੇ ਮਹਿਮਾਨਾਂ ਨੂੰ ਵੀ ਦਿੱਕਤ ਨੀ ਹੋਏਗੀ, ਐ ਤੇ ਬੋਤ ਵਧੀਆ।
ਹਾਂਜੀ, ਹੋਰ ਬਸ ਤੇ ਪਾਠ ਦਾ ਭੋਗ। ਘਰ ਹੀ ਪਾਂਣਾ ਅਸੀਂ ਘਰ, ਈ ਨਵੇਂ ਮਤਲਬ ਨੀਚੇ ਮਤਲਬ ਨੀਚੇ ਬਿਠਾ ਕੇ ਜਿਵੇਂ ਸੰਗਤਾਂ ਚ' ਪ੍ਰਸ਼ਾਦਾ ਵਗੈਰਾ
ਹਾਂਜੀ-ਹਾਂਜੀ, ਓ ਤੇ ਫੇਰ ਲੰਗਰ ਈ ਹੁੰਦਾ ਦੇ ਖੋ ਪਾਠ ਦਾ ਭੋਗ ਜਿਸ ਲਈ ਹੁੰਦਾ ਐ, ਓ ਤੇ ਫਿਰ ਲੰਗਰ ਈ ਹੁੰਦਾ ਐ। ਓ ਤੇ ਤੁਸੀਂ ਹਾਂਜੀ, ਓ ਫੇਰ ਰਾਤੀ ਤੁਸੀਂ ਪਾਰਟੀ ਤਾਂ ਕਰ ਰਹੇ ਓ ਤੇ ਓ ਠੀਕ ਏ ਤੁਸੀਂ ਸਹੀ ਕਰ ਰਏ ਓ।
ਪੈਲੇ-ਪੈਲੇ ਪੜ੍ਹਨੀ ਦੇਖ ਕੋਲ ਰਾਤ ਦੀ ਸੀ, ਮੇਨ ਫਿਰ ਮੈਂ ਇੱਕ ਪਾਠ ਮੰਨਿਆ ਹੋਇਆ ਹੁਣ ਕਰਾ ਲੈਂਨੀ ਆਂ। ਬੜੀਆ ਸਮਝ ਵੀ ਆ ਗਈ। ਫੇਰ ਹਾ, ਫੇਰ ਮੰਮੀ ਹੁਣੀ ਕੈਣ ਲਾਗੇ ਹਾਂ। ਫ ਮੰਮੀ ਮੇਰੇ ਕੈਣ ਲੱਗੇ ਚਲੋ ਰੈਨੋਵੇਸ਼ਨ ਵੀ ਤਾਂ ਕਰਾਈ ਐ ਤਾਂ ਵੀ ਤਾਂ ਤੁਸੀਂ ਨਾਲ ਹੀ ਕਰਵਾ ਦਿਓ ਵ ਅਰਦਾਸ ਕਰਾ ਦਿਓ। ਮੈਂ ਕਿਹਾ, ਚਲੋ ਏ ਵੀ ਸਈ ਹੋ ਜੇਗਾ।
ਹਾਂ, ਉਹੀ ਨਾ ਫੇਰ ਪਤਾ ਕੀ, ਰਹ ਰੈਂਦੀ, ਰੈ ਜਾਂਦੀ। ਪਾਠ ਦੀ ਜੇੜੀ ਮੰਨਤ ਮੰਗੀਏ ਨਾ ਓ ਪੈਲੇ ਪੂ ਪੂਰੀ ਜ਼ਰੂਰ ਕਰ ਲੈਣੀ ਚਾਈਦੀ। ਫੇਰ ਰੈਂਦੀ ਰੈ ਜਾਂਦੀ ਏ। ਫੇਰ-ਫੇਰ ਸਿਰ ਤੇ ਭਾਰਾ ਲੱਗਦਾ, ਇੰਝ ਲੱਗਦਾ ਜਿਵੇ ਸਿਰ ਤੇ ਭਾਰ ਹੈਗਾ ਏ।
ਐ, ਐ ਕੰਮ ਤੇ ਇੱਕ ਪੈਲੇ ਕਰ ਲੈਣਾ ਚਾਈਦਾ, ਹਾਂ ਫੇਰ ਅਸੀਂ ਵੀ ਤਿਆਰੀ ਕਰੀ ਐ, ਹੁਣ।
ਹਾਂ, ਜ਼ਰੂਰ ਮੈਂ ਐਹੀਓ ਹੋ ਕੇ ਆਂਣਾ ਸਾਰੀ ਫੈਮਿਲੀ ਨੂੰ ਲੈ ਕੇ ਆਣਾ। ਰ ਹੈ ਵੀ ਦਿਨ ਦੇਖੋ ਸਨੀ ਐਤਵਾਰ ਐ ਗੁਰ ਦਬਾਰੇ ਕੋ
ਹਾਂ, ਨੲਈ- ਨਈ ਕਿਓ ਬਾਨਾ ਲਾਵਾਂਗੇ, ਅਸੀਂ ਤਾਂ ਜ਼ਰੂਰ ਆਵਾਂਗੇ, ਅਸੀਂ ਤੇ ਇੰਤਜ਼ਾਰ ਕਰਦੇ ਪਿਆ ਬੜਾ ਚਿਰ ਹੋ ਗਿਆ ਕੋਈ ਪ੍ਰੋਗਰਾਮ ਨੀ ਆਇਆ, ਕੱਪੜੇ-ਕੁੱਪੜੇ ਅਸੀਂ ਵੀ ਸ ਹਾਂ ਡਰੈਸ-ਡਰੂਸ ਲੈ ਕੇ ਸਵਾਈਏ, ਅਸੀਂ ਵੀ ਕੋਈ ਵਦੀਆ ਜੇ ਕੱਪੜੇ ਸਵਾਈਏ ਫੇਰ ਤਿਆਰੀ ਕਰੀਏ ਹਾਂ, ਦੋ ਪ੍ਰੋਗਰਾਮ ਹਾਂਜੀ, ਬਿਲਕੁਲ। ਬਿਲਕੁਲ-ਬਿਲਕੁਲ ਦੋ ਪ੍ਰੋਗਰਾਮ ਨੇ ਤੁਆਡੇ, ਦੋ ਪ੍ਰੋਗਰਾਮ ਨੇ ਦੋ ਸਟਰੈਸ ਦੋ
ਹਾਂ, ਜ਼ਰੂਰ ਦੋ ਕਿਉ ਤਿੰਨ, ਚਾਰ ਸੌ ਨਾ ਪਾ ਲੇਟੀ ਤਾ ਨੀ ਆਓਗੇ।
ਹਾਂ ਓਈ ਕੈ ਰੀ ਆਂ ਪਾਠ, ਤਿੰਨ ਦਿਨ ਤੇ ਪਾਠ ਹੈਗੈ ਓ ਵੀ ਚਾਈਦੇ ਨੇ ਤਿੰਨ ਦਿਨ। ਫੋ ਬਿਲਕੁਲ-ਬਿਲਕੁਲ। ਬਿਲਕੁਲ ਆਵਾਂਗੇ ਜੀ ਅਸੀਂ ਤੇ। ਹੋਰ ਕਿਸ ਪਾਝ ਆਨੈ, ਐਸੇ ਪਾਝ ਈ ਆਨੈ, ਹਾਂਜੀ।
ਪੈਲੀ ਵਾਰੀ ਫੰਕਸ਼ਨ ਕਰ ਰੀ ਆਂ ਮੈਨੰ ਤੇ ਐਨੀ ਸਮਝ ਐ ਨੀ ਤੁਸੀਂ ਅੱਗੇ-ਅੱਗੇ ਲੱਗਨੈ ਨਾ, ਤੁਆਡੇ ਘਾਰ ਦਾ
ਹਾਂ। ਬਿਲਕੁਲ, ਬਿਲਕੁਲ ਅਸੀਂ ਤੇ ਜ਼ਰੂਰ ਆਵਾਂਗੇ। ਮੈਂ ਤੇ ਪੈਲੇ ਈ ਆ ਜਾਗੀ ਇੱਕ ਦੋ ਦਿਨ। ਹਾਂ, ਹਾਂ। ਹਾਂਜੀ, ਬਿਲਕੁਲ ਕੁ ਬੜੀ ਖੁਸ਼ੀ ਦੀ ਗੱਲ ਐ ਸਾਨੂੰ ਤੇ ਐ ਸੁਨ ਕੇ, ਬੱਚਾ ਚਲੋ
ਹਾਂ, ਆਪਣੀ ਸਸ ਸਾਸੂ ਮਾਂ ਨੂੰ ਨਾਲ ਲੈ ਕੇ ਆਨਾ। ਓ ਵੀ ਯਾਦ ਕਰਦੇ ਨੇ ਕਿੰਨਾ।
ਹਾਂਜੀ ਸਭ ਆਵਾਂਗੇ, ਹੋਰ। ਹਾਂਜੀ ਸਭ ਠੀਕ ਹੈਗੈ। ਵਧੀਆ ਹੈਗੇ ਨੇ ਸਭ। ਚਲੋ ਤੁਸੀਂ ਵੀ ਤਿਆਰੀ ਕਰੋ ਹੁਨ ਬਿਜ਼ੀ ਹੋ ਜੋਗੇ ਹੁਨ ਪ੍ਰੋਗਰਾਮ ਦੀ ਤਿਆਰੀ ਕਰਨੀ। ਸੌ ਕੰਮ, ਕਈ ਕੰਮ ਹੋ ਜਾਂਦੇ।
ਹਾਂ ਵੈਸੇ ਤਾਂ ਕੋਈ ਇਨੀ ਟੈਸ਼ਨ ਦੀ ਗੱਲ ਨੀ। ਓਨਾਂ ਨੇ ਕੀਐ ਕੈਂਦੇ ਸਭ ਕੁਛ ਅਸੀਂ ਲਿਆਵਾਂਗੇ। ਸਭ ਕੁਛ ਨੀ ਬਸ ਪੈਲਾਂ ਨੀ ਸੀ ਬਨੇ। ਹਾਂ ਨਈ ਓਦੇ ਵੀ ਤਾਂ ਓ ਤੇ ਓਦੇ ਹਲਵਾਈ ਲਾਏ ਦੇ ਨ ਬਾਕੀ ਜੋ ਛੋਟਾ ਮੋਟਾ ਕੰਮ ਏ। ਓ ਮੇਰੀ ਸਿਸ ਹਾਂ, ਓ ਮੇਰੀ ਸਿਸਟਰ ਕੈਂਦੀ ਕਿ ਮੈਂ ਕਰ ਦਵਾਂਗੀ ਓ ਨੇ ਪੰਜਾਬ ਸਾਈਡ ਦੀ ਏ ਨਾ ਤੇ ਓ ਕੈਂਦੀ ਸੀ ਓਥੋਂ ਮੈਂ ਲੈਆਵਾਂਗੀ ਜੜਾ ਲੱਗਦਾ ਸਮਾਨ ਐ ਸਸ ਤਾ ਮਿਲ ਜੇਗਾ ਨਾਲੇ ਏੱਧਰ ਆਲਿਆਂ ਦੀ ਮੈਨੂੰ ਨੌਲੇਜ ਐ ਕਾਫੀ। ਤੇ ਮੈਨੂੰ ਸਿਰਫ ਹਾਂ ਤੇ ਮੈਨੂੰ ਸਿਰਫ਼ ਹਾਲੇ ਸਿਰਫ ਮੇਨ ਆਪਨੇ ਕੱਪੜਿਆਂ ਦੀ ਤੇ ਗੁੜੀਆਂ ਦੇ ਕੱਪ ੜਿਆਂ ਦੀ ਹੋ ਰੀ ਏ ਓ ਕੈ ਰੀ ਸੀ ਮੈਂ ਡਰੈਸ ਸੁਵਾਨੀ ਏ ਫਿਰ ਮੈਂ ਦੇ ਆਈ ਸੀ ਇੱਕ ਬਿਊਟੀਕ ਨੂੰ ਹਾਂ, ਇੱਕ ਦਿ ਅਰੇ ਓਨੇ ਹਾਂ ਨਈ ਰੇਡੀਮੇਡ ਦੇ ਗਏ ਸੀ ਲੇਕਿਨ ਪਸੰਦ ਆਏ ਨੀ । ਏੱਕ ਬੱਚਿਆਂ ਦੀ ਨਖਰੇ ਈ ਇੰਨੇ ਨੇ ਸ਼ੋ ਸ਼ੋ ਟੇ ਬੱਚਿਆਂ ਨੂੰ ਅੱਜ-ਕੱਲ ਇੰਨਾ ਪਤਾ ਲੱਗਦੈ ਤੇ ਓ ਕੈਂਦੇ ਨੇ ਮੈਂ ਐ ਨੀ ਪਾਨਾ ਫੇਰ ਓ ਰੇਡੀਮੇਡ ਸਿਵੇ ਓ ਕੈ ਰੀ ਸੀ ਓਹੋ ਜਾ ਕੱਪੜਾ ਲਿਆ ਕੇ ਫੇਰ ਬਿਊਟੀਕ ਤੇ ਮੈਂ ਦੇ ਕੇ ਆਨਾਂ ਸਟਿਚਿੰਗ ਕਰਾਨ ਨਈ। ਵੇਖੋ ਹੂਨ ਓ ਕਾਲ ਕਰਦੈ ਰਾਜਮਾਂ
ਠੀਕ ਐ, ਠੀਕ।
ਏਨਾਂ ਹਲਕਾ ਨੀ ਲਿਆ ਨਾ। ਫੇਰ ਨਾਲ ਮੈਂ ਕੈ ਲੱਗਦੇ ਹੱਥ ਮੈਨੰ ਵੀ ਸੇਮ ਐਹੋ ਜੀ ਬਨਾ ਦੋ।
ਹਾਂ, ਠੀਕ ਏ, ਹੋਰ ਕੀ, ਸੇਮ ਅੱਛੀ ਲੱਗਦੀ ਏ। ਅੱਜ-ਕੱਲ ਟ੍ਰੈਂਡ ਹੈਗੈ। ਡੋਟਰ ਮਦਰ ਦੀ ਸੇਮ ਡਰੈਸ ਨਾ ਟ੍ਰੈਂਡ ਵੀ ਹੈਗਾ ਜੇ। ਅੱਛਾ ਲੱਗੇਗਾ। ਚਲੋ, ਚਲੋ ਠੀਕ ਐ ਮੈਂ ਫੇਰ ਕਰਨੇ ਆ ਅਸੀਂ ਵੀ ਤਿਆਰੀ ਆਨ ਦੀ ਫਿਰ।
ਹਾਂ ਠੀਕ ਐ। ਆਣੈ ਅਸੀਂ ਜਰੂਰ ਹੈਨਾ।
ਹਾਂਜੀ-ਹਾਂਜੀ, ਠੀਕ ਐ ਜੀ, ਠੀਕ ਏ। ਓਕੇ ਜੀ ਸਸ ਸ੍ਰੀ ਕਾਲ।
ਬਨਾਗੀਂ ਮੈਂ।